ਹਾਂ ਓ ਕੀਤਾ ਓਨੂੰ ਮੈਂ ਫੋਨ। ਓਧ ਓਧਰ ਤੇ ਓਨੂੰ ਕੀ ਕੈਂਦੇ ਨੇ ਮਾਮੇ ਦੀ ਕੁੜੀ ਨੂੰ। ਅਪਨੇ ਤੇ ਓ ਕੈਂਦੀ ਕੋਈ ਨੀ। ਕੇਂਦੀ ਮੈਂ ਤਾਨੂੰ ਫੇ ਮੈਸੇਜ ਕਰਾਂਗੀ ਫੇਰ ਤੁਸੀ ਜਿੰਨੀ ਕਰਨੀ ਹੋਏ ਨਾ ਕਰ ਲੈਨਾ। ਮੈਂ ਵੀ ਤੇ ਓਦੀ ਕਰਵਾਨੀਓ ਈ ਸੀ ਨਾ ਹਾਂ। ਹਾਂ ਓ ਕੇਂਦੀ ਕੋਈ ਨੀ ਕਰ ਲੈਨਾ ਬਸ ਮੈਂ ਬੱਚੇਆਂ ਨੂੰ ਟਿਊਸ਼ਨ ਭੇਜ ਲਵਾਂ ਤੇ ਉਸ ਤੋਂ ਬਾਦ ਮੈਂ ਤਾਨੂੰ ਮੈਸੇਜ ਕਰਦਾਂਗੀ ਫੇਰ ਤੁਸੀ ਕਰ ਲੈਨਾ।
ਅੱਛਾ, ਤੇ ਹੁਣ ਓ ਨੀ ਕਰਦੀ ਪੀ?
ਪਤਾ ਨੀ ਪੁੱਛਾਂਗੀ, ਹੁਣ ਓਨੀ ਗੱਲ ਹੋਈ ਨੀ ਨਾ ਰੋਟੀ ਖਵਾਂਦੀ ਪੀ ਸੀ। ਦਪੈਰ ਦਾ ਟਾਈਮ ਏ ਨਾ।
ਹਾਂ ਹਾ
ਮੇਰਾ ਤੇ ਨੰਬਰ ਵੀ ਨੀ ਮਿਲਦਾ ਪੈਆ ਨਾ ਬੇਬੋ ਨਾਲ ਇਕ ਵੀ ਨੀ ਹੋਈ ਆ ਮੇਰੀ ਮੈਂ ਦੱਸ ਕੀ ਕਰਾਂ।
ਅੱਛਾ।
ਹਾਂ, ਬੇਬੋ ਨਾਲ ਇਕ ਸਾਰੀ ਹੋਈ ਏ। ਮਿਲਦਾ ਈ ਨੀ
ਓਵੀ ਲੱਤਾਂ ਚੌੜੀਆਂ ਕਰਕੇ ਲੇਟੀ ਹੋਈ ਸੀ ਬੇਬੋ ਵੀ।
ਓਦੀ ਵੀ ਮੱਤ ਮਰਗੀ
ਹਾਏ ਰਬਾ ਐ ਤੇ ਮੈ ਦਿਵਾਰ ਨਾਲ ਸਿਰ ਭਰ ਕੇ ਲੱਤ ਉੱਚੀ ਕਰਕੇ ਨਾ ਬੈੱਡ ਤੇ ਲੇਟਨ ਲੱਗੇਆ ਫਰਾਈਡ ਮੋਡ ਤੇ ਕਰਕੇ, ਇਕ ਲਤ ਉ ਕਰਕੇ। ਕਿਉਂਕਿ ਦਿਮਾਗ ਨੂੰ ਰੈਸਟ ਨਾ ਮਿਲੇ ਦਿਮਾਗ ਪਾਗਲ ਹੋਜੇਗਾ ਈ।
ਓ ਤੇ ਹੈਈ ਏ ਫਿਰ। ਹੂੰ, ਓ ਤੇ ਹੈਈ ਏ। ਮੈਨੂੰ ਟਾਈਮ ਨੀ ਨਾ ਮਿਲਨਾ ਫੇ ਸ਼ਾਮੀ ਨੀ ਇਨਾ ਹੁੰਦਾ ਦਾ ਈ ਨੀ ਕਰਾਂ ਫਿਰ ਮੈਂ ਹੋਰ
ਹਾਂ
ਬੱਚੇ ਆ ਜਾਏਂਗੇ ਫੇਰ ਰੋਟੀਆਂ ਰੋਟੀਆਂ ਫਿਰ ਸ਼ੁਰੂ ਹੋ ਜਾਣੀਆਂ ਸ਼ਾਮ ਦੀਆਂ। ਤੇਰੇ ਤਾਂ ਪਾਂਡੇ ਈ ਕੰਨਾਂ ਚ ਬੜੇ ਵਜਦੇ ਨੀ। ਤੇਰੇ ਭਾਂਡੇ ਕੰਨਾਂ ਚ ਬੜੇ ਵਜਦੇ ਦੇ ਨੇ ਹ ਹਾਂ।
ਹਾਂ, ਮੈਂ ਥੋੜੇ ਚੋਲ ਬਨਾਏ ਨੇ ਬੇਕਾਰ ਚੋਲ ਜਾਂਦੇ ਨੇ ਫੇਰ।
ਮੈਂ ਓ ਤੇਰੇ ਵਕਣ ਤੜਕੇ ਸੀ ਅੱਜ, ਜਿਵੇਂ ਤੂੰ ਤੜਕੇ ਸੀ ਨਾ ਸ਼ਿਮਲਾ ਮਿਰਚ
ਆਹੋ।
ਤੇ ਬਰੀਕ ਬਰੀਕ ਪੇਆਜ ਕਟ ਕੇ। ਤੇ ਕਰਾਰੇ ਬੰਨੇ ਸੀ ਬੜੇ। ਖਾ ਲੇ ਆਪ ਈ ਖਾਗੀ ਮੈਂ ਤੇ।
ਹਾ ਕਦੀ ਪਾ ਵੜੀਆ-
ਸਿੱਦਤ, ਓ ਕੇਂਦਾ ਉਮਰ ਚ ਜ਼ਾਦਾ ਮੈਂ ਕੇਆ ਨਈ ਏਨੀ ਠੀਕ ਹੈ
ਏਨੀ ਚ ਖਦ ਕੁੱਛ ਨਿਕਲਿਆ ਈ ਉੱਤਰ ਜਾਂਦਾ ਮੇਰੇ ਥੱਲੋਂ ਦੀ ਪਤਾ ਨਈ
ਚੂਹਾ ਨਿਕਲਿਆ ਹੁਣਾ ਹੋਰ ਕੀ ਆ
ਹਮ-
ਹੋ ਹਮ-
ਕਿ ਹਾਵੇ ਕੋਈ ਏੜੀਆਂ ਛਿਪਕਲੀ -ਛੁਪਕਲੀਆਂ ਵਂਗੁ ਗਈ ਹੋਵੇ, ਚੌਲ ਮੈਂ ਥੋੜ੍ਹੇ ਈ ਬਣਾਏ- ਮੈਂ ਕੇਆ ਫੇਰ ਬ ਬੱਚ ਜਾਂਦੇ ਨੇ ਖ਼ਰਾਬ ਜਾਂਦੇ ਨੇ, ਥੋੜੇ -ਥੋੜੇ ਲਾ ਲਓ ਮੂੰ- ਹੂ ਹੁਣ ਏਸੀ ਚਲਾਨੇ ਆ, ਖਾਵਾਂਗੀ ਰੋਟੀ ਰੋਟੀ ਲੈ ਕੇ ਆਪਣੇ ਕਮਰੇ ਚ, ਪਸੀਨੋ -ਪਸੀਨ ਹੋਈ ਗਿਆ ਪੁੱਤ ਨਹੀਂ ਹੋਈ ਮਾਂ ਨ ਚ- ਕਿਆ ਈ ਨਈ ਫੋਨ-
ਅੱਛਾ-
ਓ ਤੇ ਮੈਂ ਕੇਆ ਪਾਠ ਦਾ ਪਤਾ ਈ ਨਈ ਮੈਂ ਕੇਆ।
ਹਾਂ
ਮੈਂ ਤੇ ਫਿਰ ਟੀ ਵੀ ਤੇ ਲਗਾ ਲਿਆ ਪਾਠ, ਚੁਪਈ ਸਾਹਿਬ ਦੇ-
ਹਮ-
ਹੋਰ ਕਿੱਧਰੇ ਤੇ ਕਰੀਆ ਪਾਰਟੀਆਂ ਆਪਣੇ ਘਾਰ - ਕਿਧਰੇ ਪਾਠ ਲਗਾ ਕੇ ਦੇ ਮੈੰਨੂ, ਹਾ
ਹੁ ਫਰਕ ਤੇ ਪੈਂਦਾ ਈ ਏ ਬੜਾ।
ਏ ਕਾਲਜੁਗੀ ਹੀ ਤੇ ਹੈਗਾ ਜੇ, ਏਨੂੰ ਤੇ ਕੇਂਦੇ ਨੇ ਏਹੀ ਤੇ ਹੈ-
ਅੱਛਾ-
ਹਾ ਓ ਈ ਤੇ ਹੈ-ਓ ਤੇ ਕੀਏ, ਘੇਰੇ ਗਏ ਆਂ ਕਿਰੇ ਪਿੱਛੇ ਉਰੇ ਪਿੱਛੇ-
ਹੂ ਹੂ
ਹੂ, ਓ ਈ ਤੇ ਹੈਗਾ ਵਾ ਓ ਕੇਂਦੇ ਤੇ ਪਏ ਨੇ-
ਹੂ, ਆਹੋ ਮੈਂ ਕੱਲ ਵੀ ਵੀਡੀਓ ਸੁਣਨੀ ਸੀ ਬਾਬਾ ਜੀ ਕੇਂਦੇ- ਕੇਂਦੇ ਨੇ, ਕੀ ਬਾਕੀ ਜੀ ਗੱਲ ਸਈ ਐ ਤੰਬਾਕੂ ਵਾਲੇ ਹੱਥ ਹੱਥਾ ਨਾਲ ਤੁਸੀਂ ਖਾਓ ਪੀਓਗੇ-
ਹਾਂ ਤੇ ਉਂਝ ਤੁਸ ਹਾਂ ਤੇ ਉਂਝ ਵੇਖ ਹੁਣ
ਰੇੜੀਆਂ ਤੋਂ ਲੈ- ਲੈ ਕੇ
ਖਾਂਦੇ ਤੇ ਪਏ ਨੇ ਸਾਰੀ ਦੁਨੀਆਂ ਖਾਂਦੀ ਪਈ ਐ, ਪੈਸ਼ਾਬ ਹੈ ਕਿ ਹੱਥ ਧੋਂਦੇ ਨੇ ਨਹੀਂ ਧੋਂਦੇ-
ਕਿਆ ਪਤਾ ਧੋਂਦੇ ਕੇ ਨੀ ਧੋਂਦੇ-
ਕੀ ਕਰਦੇ ਨੇ ਕੀ ਨਈ-
ਸਾਰਾ ਦਿਨ ਰੇੜੀ ਤੇ ਖੜੇ ਰੇਂਦੇ ਨੇ ਸਾਨੂੰ ਕੀ ਪਤਾ ਕੀ ਕਰਦੇ ਨੇ ਹੂ
ਤਾ ਈ ਮੈਂ ਘਾਰ ਵੈਮ ਕਰਨੇ ਛੋੜਤੇ ਸੀ। ਫੇਰ ਹੁਣ ਐ ਸੋ ਰਏ ਔ, ਮੈਂ ਕੇਆ ਕਿ ਨਈ ਤਾ ਅਸੀਂ ਬਾਰ ਦਾ ਖਾਂਨੇ ਆ, ਕਿੰਨਾ ਕੁ ਕੋਈ ਗੰਦ ਘੋਲਦਾ-
ਕਿੰਨਾ ਘੋਲਦਾ-
ਕੋਈ ਗੱਲ ਨੀ ਤਾਂ ਹੀ ਤੇ ਵੇਖ ਹੇ ਹੋਗੇ ਹ ਅਸੀਂ ਤੇ ਸਹੀ ਦੱਸਾਂ ਮੈਂ ਤੇ- ਹੁਨ ਮੈਂ ਤਾਂ ਈ ਵੈਮ ਅੱਧੇ ਛੋੜਤੇ ਨੇ।
ਹੂੰ- ਹੂੰ
ਹੋਰ ਆਪਣਾ ਕੀ ਕਰੀਏ, ਦਿਲ ਨੂੰ ਸਮਝਾਣ ਵਾਲੀ ਗੱਲ ਏ।
ਆਹੋ
ਹੋਰ ਅਸੀ ਨੀ ਐਵੇ ਕਰਦੇ।
ਹੂੰ ਹੋਰ ਬਸ ਭੈੜੀ ਨੀਂਦਰ ਵੀ ਆਈ ਹੋਈ ਐ। ਟੈਮ ਆਇਆ ਦਾ ਨੀਂਦ ਐ ਵਾਲਾ
ਹੈਂ
ਮੈਂ ਕਿਆ ਨੀਂਦਰ ਦਾ ਟਾਈਮ ਹੋਇਆ ਪਿਆ ਐ ਵਲਾ
ਹਾਂ ਅ ਤਾਂ ਨੀਂਦਰ ਉਂਝ ਵੀ ਆਂਦੀ
ਵਾਸਤੇ ਮੈਂ ਵੀ ਕਰੇਲੇ ਬਣਾਉਣੇ ਨੇ ਮੈਂ ਤੇ ਖਾਲੀ ਕਰੇ ਏ ਬੱਦਲ ਬਣ ਗਿਆ ਕੇ ਫਿਰ ਬਾਰ ਅੱਛਾ ਕੱਪੜੇ ਪਏ ਨੇ ਨਾ ਉਪਰ ਹੂੰ। ਹੂੰ
ਜੀ ਉਂਜ ਹੈ ਉਹੀ ਏ ਧੁੱਪ ਨੀ ਹੈਗੀ ਏਨੀ
ਅੱਛਾ-ਅੱਛਾ ਬਦ
ਧੁੱਪ ਨੀ ਹੈ ਹਾਂ ਜੇ ਗਰਮੀ ਪੂਰੀ ਏ। ਗਰਮੀ ਪੂਰੀ ਏ ਹਾਂ ਐ ਵੇ ਬਾਕੀ ਨਾ ਓ ਕਿੱਥੇ ਅੱਛਾ ਦੋਨੋ ਕਿੰਨੇ ਜੇ ਆਣਗੇ ਟਿਊਸ਼ਨ ਤੋਂ
ਹੁਨ ਲਗਾ ਲੈ ਡੇਢ ਗਏ ਨੇ ਡੇਢ-ਡੇਢ ਵਜੇ ਸੀ ਉਨਾ ਡੀ ਟਿਊਸ਼ਨ ਤਿੰਨ ਵੱਜ ਵੀ ਗਏ ਨੇ ਕਿ ਦੋ ਵੱਜੇ ਨੇ ਹਆ।
ਕਿਉਂਕਿ ਰੋਟੀ ਬਣਾ ਦੇ ਆਂ ਤਿੰਨ ਵੱਜੇ ਨੇ ਹਾਂ।
ਅਸੀ ਨਾ ਵੀ ਜਾਣੇ ਟਾਈਮ ਦਾ ਪਤਾ ਈ ਨਈ ਲੱਗਿਆ।
ਹਾਂ
ਟਾਈਮ ਦਾ ਪਤਾ ਈ ਨਈ ਲੱਗਿਆ ਇਸ ਸਾਢੇ ਤਿੰਨ ਹਾਂ ਤਿੰਨ ਵੱਜ ਕੇ ਨੇ।
ਤਿੰਨ ਵੱਜ ਗਏ ਨੇ।
ਦੱਸ ਤੇ ਰੋਟੀ ਬੜੀ ਲੇਟ ਐ ਤਿੰਨ ਵਜੇ
ਹਾਂ ਖਾਂਦੇ ਅਸੀ ਇਨੇ
ਤੂੰ ਵੀ ਈਸੀ ਟੈਮ ਈ ਖਾਂਨੀ ਏ।
ਹਾਂ ਦੇ ਕੇ ਤੇ ਖਾਂਨੀ ਸਾਰਿਆਂ ਨੂੰ ਜਦੋਂ ਭੁੱਖ ਬਾਰ ਹੋਵੇ। ਫੇ ਮੈਂ ਪੈਲੇ ਖਾ ਲੈਂਨੀ ਆਂ।
ਹੂੰ ਅੱਜ ਮੈਨਾ ਵੀ ਐਦੀ ਆਂ ਮੈਨੂੰ ਬੜੀ ਭੁੱਖ ਲੱਗੀ ਦੀ ਸਿਆ। ਮੈਂ ਖਾ ਲਏ ਸਾਰੇ ਚਾਵਲ ਜਿੰਨੇ ਵੀ ਤੜਕੇ ਸੀ ਨਾ ਆਪ ਹੀ ਖਾ ਗਈ ਆਂ ਮੈਂ ਭੁਖ ਬੜੀ ਲੱਗੀ ਦੀ ਸੀ।
ਹੂੰ
ਹੂੰ
ਜਦੋਂ ਭੁੱਖ ਲੱਗੇ ਫਿਰ ਮੈਂ ਪੈਲੇ ਖਾ ਲੈਂਨੀ ਆਂ ਫੇਰ ਨੀ ਮੈਂ ਚਿਆ ਨੂੰ ਬਾਦ 'ਚ ਦੇਂ
ਹੂੰ ਓ ਤੇ ਹੈ ਈ ਆ।
ਇਨੇ ਓ ਨੀ ਰੱਖੇ ਦੇ।
ਹੂੰ
ਹਾਂ ਕੀ ਪੈਲੇ ਇਨਾਂ ਨੂੰ ਦੇ ਰੋਟ
ਹਾਂ ਮ ਉਦੇ ਦੋ ਫੁਲਕੇ ਬਣਾ ਕੇ ਰੱਖ ਦਾਂਗੀ। ਹਾਂਜੀ ਗਏ ਦੇ ਨੇ ਖਾਵੇ ਨਿਜ ਖਾਵੇ। ਹਾਂ ਤੇ-ਤੇ
ਉਨੂੰ ਨਾ ਫੋਨ ਕੀ
ਇਥੇ ਏਸੀ 'ਚ ਜਾਵਾਂਗੇ ਥੋੜ੍ਹੀ ਐਨਰਜੀ ਆਏਗੀ ਆ।
ਤੇ
ਹੂੰ। ਹਾਂ ਰੇ ਭਾਅ ਹਾਲੇ ਤੇ ਉਹਦਾ ਸ਼ੁਰੂ ਹੋਣਾਂ ਈ ਵੱਡੀ ਦੀਦੀ ਦਾ।
ਹਜੇ ਤੇ ਉਹਦਾ ਸੁਰੂ ਹੋਣਾਂ ਏ।
ਉਹਨੇ ਕੀ ਕਹਿਣਾ ਈ। ਓਦਾ ਵੀ ਤੇ ਹੋਣਾ ਈ, ਆਪਣੀਂ ਭਰਜਾਈ ਦਾ ਛੋਟੀ ਦਾ। ਸਹੀ ਗੱਲ ਏ ਵਾਕਿਆ ਜੀ, ਹੂੰ।
ਅੱਛਾ ਮਾਮੇ ਦੀ ਕੁੜੀ ਨਾਲ ਮੈਂ ਗੱਲ ਕਰਨੀ ਆ, ਮੈਂਨੂੰ ਤੇ ਟਾਇਮ ਦਾ ਪਤਾ ਈ ਨੀ ਲੱਗਦਾ।
ਆਹੋ ਇੱਕ ਤੇਰੇ ਨਾਲ ਵੀ ਨੀ ਪਤਾ ਲੱਗਦਾ, ਮੇਰਾ ਵੀ ਤੇਰੇ ਨਾਲ ਵੀ ਪਤਾ ਲੱਗਦਾ, ੳਨਾ ਨਾਲ ਵੀ ਨੀ ਪਤਾ ਲੱਗਦਾ ਦੀਦੀ ਨਾਲ ਵੀ। ਹੋ ਜਾਂਦਾ, ਹਾਂ। ਉਹ ਤੇ ਦੰਦ ਹੀ ਕੰਡਦੀ ਏ ਅੱਗੇ ਦੰਦੇ ਕੋ, ਹੂੰ।
ਹਾਂ।
ਤੇ।
ਨਾ ਤੇ ਓਨੇ ਮੈਨੂੰ ਕਿਹਾ ਸੀ।
ਕੀ।
ਦੱਸਾਂਗੀ।
ਹੂੰ -ਹੂੰ।
ਤੇ।
ਹੂੰ।
ਬਸ, ਬੜੀ ਗਰਮੀ ਹੋਈ ਦੀ ਆ, ਆਹੀ ਮੇਰਾ ਕੰਮ ਸਾਰਾ ਹੋ ਗਿਆ। ਭਾਂਡੇ ਵੀ ਜੋੜ ਲੇ ਨੇ ਮੈਂ, ਨਹੀਂ ਮੇਰੇ ਭਾਂਡੇ ਨੀ ਜੁੜਦੇ।
ਅੱਛਾ।
ਹਾਂ, ਭਾਂਡੇ ਵੀ ਜੋੜ ਲੇ ਨੇ ਮੈਂ।
ਹੂੰ।
ਆਪਣੇ, ਬਸ ਦੋ ਫੁਲਕੇ ਉਹਦੇ ਲਾਣ ਲੱਗੀ ਆ।
ਹੂੰ- ਹੂੰ।
ਦੋ ਆਪਣੇ ਲਾਵਾਂਗੇ, ਜਾਂ ਇੱਕ ਅੱਧਾ ਆਪਣਾਂ ਲਾਵਾਂਗੇ। ਚੋਲ ਖਾਵਾਂਗੇ ਨਾ, ਚੋਲ ਮੈਂ ਬਣਾਏ ਥੋੜੇ ਨੇ। ਫਿਰ ਬੇਕਾਰ ਜਾਂਦੇ ਨੇ, ਅੱਗੇ ਮੈਂ ਕਿਹਾ ਦਸ ਦਿਨਾਂ ਬਾਅਦ ਚੋਲ ਆਏ ਨੇ। ਚੋਲਾਂ ਦੀ ਵੈਲਿਊ ਪਤਾ ਲੱਗ ਗੀ ਐ।
ਆਹ ਵੈਲਿਊ ਪੈਗੀ ਏ।
ਹਾਂ ਮੈਂ ਕਿਆ ਗੇਰਨੇ ਨੀ ਬਾਹਰ। ਹੈ ਵੀ ਵਧੀਆ ਵਾਲੇ ਚੋਲ ਲਿਆਦੇ ਨੇ, ਏਡੇ ਵਧੀਆ ਬੰਨੇ ਹਾਂ। ਬੜੇ ਵਧੀਆ ਬੰਨੇ ਨੇ, ਬਰਾਉਨ-ਬਰਾਉਨ ਤੇ ਲੰਬੇ-ਲੰਬੇ।
ਅੱਛਾ।
ਹਾਂ, ਓ ਲਿਆਏ, ਤਾਂ ਈ ਥੋੜੇ-ਥੋੜੇ ਦਿ ਆਪ ਥੋੜੇ ਜਿਆਦਾ ਲੱਲਾਂਗੀ ਨਾ, ਇਹਨਾਂ ਨੂੰ ਫੇ ਮੈਂ ਘੱਟ ਦਿੰਨੀ ਆ।
ਮੈਂ ਵੀ ਸ਼ਾਮੀ ਬਜ਼ਾਰੋਂ ਥੋੜੀ ਢਾਬੇ ਦੀ ਦਾਲ਼ ਮੰਗਵਾ ਲੈਂਣੀ।
ਅੱਛਾ।
ਹੋਰ ਓ ਸਿੰਪਲ ਹੁੰਦੀ ਆ ਘਾਰ ਵੱਕਣ।
ਹੂੰ ਅੱਛਾ।
ਮੰਗਵਾਏ ਨੇ ਕਰੇਲੇ ਬਣਾਨ ਲੱਗੀ ਆ।
ਹੁਣ ਬਣਾਨ ਲਗੀ ਐ
ਨਾ ਨਾ ਠਹਿਰ ਗਿਆ ਅੱਜ ਕਿੱਥੇ ਹੁਨ ਤੇ ਬੈਠੀ ਹੂੰ ਮੈਂ ਆਰਾਮ ਨਾਲ
ਹਾਂ
ਓਦਾਂਜੇ ਨੌ ਮਹੀਨਾ ਲਿਆਓ ਜ ਤੇ
ਹਾਂ।
ਇਹ ਤੇ ਜਿੰਨਾ ਤੁਹਾਡਾ ਟਾਈਮ ਹੀ ਏਦੇ ਇਹਦੇ ਚਿੰਨ ਕੱਢਾਂਗੇ।
ਓਹੀ ਨਹੀਂ ਤੇ ਹਨਾ ਲਗਾਤਾਰ ਬੰਦਾ ਕਾਮ ਕਰੇ
ਲਗਾਤਾਰ ਮੈਂ ਕਹਿੰਨੀ ਆਂ ਹੁਣ ਲਗਾਤਾਰ ਇਨਾ ਕੰਮ ਹੋ ਜਾਂਦਾ ਮੇਰਾ ਆਪਣਾ
ਹਾਂ
ਇਹ ਤੇ ਸੋਮਵਾਰ ਤੋਂ ਮੈਨ ਪਤਾ ਲੱਗੇਗਾ ਘੱਟੇਆ ਯਾ ਵੱਡੇ ਆ ਕੰਮ ਸੋਮਵਾਰ ਬੜਾ ਕੰਮ ਹੋ ਰਿਹੀਆਂ ਬਹੁਤ ਜ਼ਿਆਦਾ
ਹਮ ਇਹ ਤੇ ਹੈ ਮੇਰੀ ਤਾਂ ਆ ਅੱਖਾਂ ਬੰਦ ਹੁੰਦੀਆਂ ਪ
ਹਮ ਵਾਕੇ ਚ ਹੀ ਹਮ ਹਮ ਹਮ ਮ
ਹਾਂ ਤੇ ਸੋਣ ਲੱਗੇ ਆਂ ਦਿਮਾਗ ਨੂੰ ਰੈਸਟ ਨਾ ਦਿੱਤਾ ਦਿਮਾਗ ਖ਼ਰਾਬ ਹੋਜੇਗਾ
ਨਾ ਮੈਂ ਤੇ ਚਾਹ ਬਣਾਵਾਂਗੀ ਤਨੂੰ ਸਹੀ ਦੱਸਾਂ ਮੈਨੂੰ ਚਾਹ ਦੀ ਤਲਬ ਉੱਟਦੀ ਇਸ ਟੈਮ
ਅਛਾ ਅਪਣਾ ਅਪਣਾ ਸ਼ਰੀਰ ਏ ਨਾ
ਨਹਾ ਬੈਠੀ ਆ ਨਾ ਨਾਲੇ ਸਿਰ ਸੁਰ ਧੋਤਾ ਹੋਇਆ ਨਾ
ਸਿਰ ਤੇ ਮੈਂ ਵੀ ਧੋਤਾ ਐ ਮੈਂ ਤੇਰਾ ਕੰਨ ਕੰਡੀਸ਼ਨਰ ਈ ਲਾਇਆ ਵੈਸੇ ਈ
ਅੱਛਾ ਅੱਛਾ ਅੱਛਾ ਘਾਰ ਕਹਿੰਦੇ ਸੈ਼ ਬੂ ਬਣਾਇਆ ਬੜਾ ਵਧੀਆ ਬੰਨਿਆ ਕਹਿੰਦੀ ਸਿਲਕੀ ਵਾਲ ਹੋ ਗਏ ਬੇਬੂ ਔਹਦੇ ਦੀਦੀ ਨੇ ਬਨਾਇਆ ਹਾਂ
ਅ ਹ
ਮੈਂ ਤੈਨੂੰ ਕੋਲੋਂ ਔਹ ਮੰਗਵਾ ਲਿਆ ਪਾਊਡਰ ਜਯਾ ਮੈਂ ਕਿਹਾ ਪਾਊਡਰ ਭੇਜ ਦੇ ਔ ਵਾਲਾ ਜਿਹੜਾ ਤੂ ਘੋਲਿਆਈ
ਅੱਛਾ
ਕਹਿੰਦੀ ਬਲਕੇ ਔਹ ਜੀਜਾਂ ਜੀ ਵੀ ਕਹਿਣ ਲੱਗ ਗੇਏ ਤੂੰ ਤੇਲ ਲਾਯਾ ਸਿਰ ਤੇ ਔਹ ਕਹਿੰਦੀ ਨਹੀਂ ਕਹਿੰਦੀ ਵਾਲ ਹੀ ਇੰਨੇ ਸਿਲਕੀ ਹੋ ਗਏ ਨੇ ਔਹਦੇ ਹਾਂ ਹਨ ਮੈਂ ਕਿਹਾ ਤੂੰ ਮੈਨੂੰ ਭੇਜ਼ ਮੈਂ ਵੀ ਕਰਕੇ ਦੇਖ ਲਾਂਗੀ ਇੱਕ ਵਾਰੀ ਜੇ ਮੈਨੂੰ ਸਹੀ ਲੱਗਿਆ ਨਾ ਤੇ ਫੇਰ ਮੈਂ ਏਦਾਂ ਹੀ ਚੂਜ਼ ਕਰ ਲੈਣਾ
ਓ ਹੂਂ
ਹੂੰ
ਹੂੰ ਐਹ ਤੇ ਹੈ
ਹੂੰ ਉਹਨੇ ਸ਼ੈਂਪੂ ਕੋਈ ਵੀ ਵਿੱਚ ਮਿਕਸ ਕਰ ਲਓ ਬਸ ਓਹ ਵਿੱਚ ਪਾਣਾ ਚਾਹੀਦਾ ਪਾਊਡਰ ਨੂੰ ਬਾਲ ਕੇ ਨਾ
ਔਹਦਾ ਫੋਨ ਆਉਂਦਾ ਫੇ ਮਾਮੇ ਦੀ ਕੁੜੀ ਦਾ ਤਾ ਹਾਂ
ਹੂੰ ਚੱਲ ਠੀਕ ਐ ਹੈਂ
ਮੈਂ ਤਾਂ ਉਚੱ
ਠੀਕ ਐ
ਠੀਕ ਹੈ ਹ